ਕਰ ਜੀ।
ਹੈਲੋ!
ਹੈਲੋ, ਸ਼ਸ਼੍ਰੀ ਕਾਲ ਜੀ।
ਸਸ਼੍ਰੀ ਕਾਲ।
ਹੋਰ ਠੀਕ ਓ ਜੀ? ਵਧੀਆ।
ਹਾਂਜੀ, ਠੀਕ ਆਂ ਜੀ। ਤੁਸੀਂ ਦੱਸੋ?
ਵਦੀਆ ਜੀ, ਠੀਕ -ਠਾਕ ਈ। ਹੋਰੀ ਕੀ ਕਰ ਰਹੇ ਸੀ?
ਅਹ, ਮੈਂ ਕੱਪੜੇ ਬਨਾ ਰਹੀ ਸੀ ਜੀ।
ਅੱਛਾ, ਤੁਸੀਂ ਸਲਾਈ ਦਾ ਕੰਮ ਕਰ ਲੈਨੇ ਓ ਜੀ?
ਹਾਂਜੀ-ਹਾਂਜੀ, ਮੈਂ ਸਟਿਚਿੰਗ ਕਰ ਲੈਂਨੀ ਆਂ। ਥੋੜ੍ਹੀ- ਬੋਤ ਆਂਦੀ ਆ ਮੈਨੂੰ, 'ਤੇ ਵੀ ਵਦੀਆ ਬਸ ਆਪਦੇ ਵੀ ਮਤਲਬ। ਮਤਲਬ, ਜਿੰਨੇ ਵੀ ਸਾਡੀ ਫੈਮਿਲੀ 'ਚ ਲੇਡੀਜ਼ ਨੇ, ਉਨਾਂ ਦੇ ਸੂਟ ਮੈਂ ਬਨਾ ਲੈਂਨੀ ਆ ਜੀ।
ਅੱਛਾ ਜੀ। ਸਾ ਸਾਰੇ ਤਰ੍ਹਾਂ ਦੇ ਬਨਾ ਲੈਨੇ ਓ, ਜਿਵੇਂ ਪਲਾਜੋ ਹੋ ਗਿਆ ਈ, ਪਜਾਮਾ ਈ।
ਐ ਨਈ ਜੀ, ਹਜੇ ਤੱਕ ਤਾਂ ਮੈਂ ਜਸਟ ਕੱਲੇ ਸਿੰਪਲ ਸੂਟ ਈ ਬਨਾਉਨੀ ਆ। ਮੈ ਸਵੀਜ ਨੇ ਕਮੀਜ਼। ਪੈਂਟ- ਸਲਵਾਰ 'ਤੇ ਇਹ ਸਿੰਪਲ ਈ ਔਂਦੇ ਨੇ।
ਠੀਕ ਆ।
ਹੈਲੋ!
ਹਾਂਜੀ, ਠੀਕ ਐ ਜੀ।
ਹਾਂਜੀ, 'ਤੇ ਹੈਲੋ! ਤੁਸੀਂ ਕੀ ਕਰ ਰਹੇ ਸੀ ਜੀ?
ਕੁਸ਼ ਨੀ, ਅਸੀਂ ਤਾਂ ਬਸ ਸਬਜ਼ੀ ਬਨਾ ਰਹੇ ਸੀ।
ਅੱਛਾ।
ਹਾਂਜੀ।
ਅੱਛਾ, ਸਬਜ਼ੀ ਕਾਸ ਦੀ ਕਾਹਦੀ ਸਬਜ਼ੀ ਬਨਾ ਰਹੇ ਸੀ ਜੀ?
ਅਸੀਂ ਨੇ ਕਾਲੇ ਛੋਲੇ ਬਨਾਏ ਸੀ।
ਅੱਛਾ।
ਹਾਂਜੀ, ਕਿਵੇਂ ਉਨਾਂ 'ਚ ਦੇਖੋ?
ਅ ਅੱਛਾ, ਏਅ ਕਿਵੇਂ ਬਨਦੀ ਆ ਜੀ?
ਏਅ ਕਾਲੇ ਛੋਲੇ ਪੈਲਾਂ ਭਿਉਂ ਤੇ ਸੀ ਜੀ।
ਅੱਛਾ।
'ਤੇ ਨੂਣ ਪਾ ਕੇ ਵੀ ਦਈਂ ਛੇਤੀ ਬਨ ਜਾਨੀ। ਜਿਵੇ, ਜਿਵੇਂ ਦੇਖੋ ਜੀ ਇਨਾਂ 'ਚ ਤਾਕਤ ਹੁੰਦੀ ਐ ਜੀ। ਵੀ, ਹਾਂਜੀ। ਉਹਨਾਂ 'ਚ ਫੁੱਲ -ਤਾਕਤਾ ਈ, ਖਾਦੇੇ ਈ ਜਾਂਦੇ ਨੇ ਬੱਚੇ, ਖਾ ਲਾਂਦੇ ਨੇ ਖੁਸ਼ ਹੋ। 'ਤੇ ਜੀ, ਹਾਂਜੀ। ਹਾਂ।
ਤੇ ਹਾਂਜੀ ਖਾਣ ਵਿੱਚ ਤੇ ਬੋਤ ਵਧੀਆ ਹੁੰਦੀ ਐ।
ਹਾਂਜੀ।
ਹਾਂਜੀ। ਸਾਨੂੰ ਓਹ ਦੁਬਾਰਾ ਤੋਂ ਜੀ ਏਦੀ ਰੈਸਿਪੀ ਦੁਬਾਰਾ ਦੋਰਾਇਓ ਕਿੱਦਾਂ ਬਣਦੀ ਐ।
ਜ ਜਿਵੇਂ ਤੇ ਏਨੂੰ ਈ ਅਸੀਂ ਪੈਲਾਂ ਤੇ ਪਾਣੀ ਚੀ ਈ ਗਰਮ ਕਰਕੇ ਪਾਣੀ। ਫੇਰ ਇਸਨੂੰ ਈ ਭਿਉਂ ਦਾਣੇ ਆ, ਵਿੱਚ ਪਾ ਦੇਣੇ ਥੋੜ ਥੋੜਾ ਜਿਆ ਣੂਣ ਈ ਤਾਂ ਕੀ ਛੇਤੀ ਬਣ ਜੇਈ ਸਿ ਸਿੰਬੀ ਸਿੰਭ ਬੀ ਇਨਾ ਟੈਮ ਨਾਂ ਲੱਗੇ। ਫਿਰ ਅਈ ਅਸੀਂ ਜ਼ੇਔਂ ਪ ਏਨੂੰ ਘਿਉ ਚ ਭੁੰਨ ਕੇ ਬਚੇ ਬੱਚਿਆਂ ਨੂੰ ਵੀ ਦੇਦਾਨ ਆਈ ਪੋਲੇ ਹੋ ਜਾਂਦੇ ਨੇ
ਹਾਂਜੀ ਹਾਂਜੀ।
ਵੀ ਦੇਖੋ, ਸਬਜ਼ੀ ਦੇਣੇ ਆਂ ਜਦੋਂ ਆਪਾਂ ਫੇਰ ਏਦੇ ਵਿੱਚ ਈ ਮਿਰਚਾਂ ਹੁੰਦੀਆਂ ਨੇਂ, ਬੱਚਿਆਂ ਤੋਂ ਖਾਦੀ ਨੀਂ ਜਾਂਦੀ। ਮੂੰਹ ਮੱਚਦਾ ਈ
ਹਂ।
ਹਂ, ਫੇਰ ਏਨ ਪ ਨੂਣ ਲਾ ਕੇ ਬੱਚੇ ਖਾ ਲਾਂਦੇ ਨੇ
ਅੱਛਾ ਜੀ।
ਹਾਂ, ਹਾਂਜੀ।
ਖ਼ੁਸ਼ ਹੋਕੇ ਖਾਂਦੇ ਨਈਂ, ਡੇਲੀ ਕੈਅ ਦੈਂਦੇ ਨੇ ਵੀ ਮੰਮਾ ਜੀ, ਇਹ ਸਬਜ਼ੀ ਬਣਾਓ।
ਅੱਛ, ਠੀਕ ਐ ਜੀ।
ਹਾਂਜੀ। ਤੁਸੀਂ ਬਣਾ ਕੇ ਦੇਖਿਓ ਇੱਕ ਵਾਰ। ਤੁਆਡੇ ਬੱਚੇ ਹੋਣਗੇ
ਹਾਂਜੀ।
ਹਾਂਜੀ। ਬੋਤ ਵਧੀਆ ਬਣੂਗੀ ਜੀ ਇਹ
ਹਾਂਜੀ।
ਕਿਉਂਕਿ ਇਦੇ ਚ ਤੰਤ ਵੀ ਦੇਖੀ ਬੋਹਤ ਜਿਆਦੇ ਹੁੰਦੇ ਨੇਂ। ਵੀ ਆਪਾਂ ਨਈਂ ਮਿਲੇ ਜਿਵੇਂ ਸੱਟ ਵੱਜੇਈ ਛੇਤੀ ਠੀਕ ਕਰ ਦੰਦੇ ਨੇਂ ਈ। ਵੀ ਇਦ ਚ ਦੇ ਹਾਂਜੀ ਜੀ ਵੀ ਇਦੇ ਚ ਤਾਕਤ ਬਹੁਤ ਹੁੰਦੀ ਏ ਜੀ।
ਹਾਂਜੀ।
ਕੀ। ਤੇ ਆਪਾਂ ਨੂੰ, ਘਰਾਂ ਆਈਆਂ ਈ ਸਬਜ਼ੀਆਂ ਬਣਾਣੀਆਂ ਚਾਈਦੀਆਂ ਨੇ ਹਨਾਂ। ਜ਼ੇ ਆਪਾਂ ਮੰਡੀ ਚੋਂ ਲੈਂਣੇ ਆਂ, ਓ ਸੀਜਨ ਤੋਂ ਪੈਲਾਂ ਲੈ ਲੈਣੇ ਆ ਆਪਾਂ, ਓਦੇ ਵਿੱਚ ਦੇਖੋ ਜੀ ਟੀਕਾ ਲਗਾ ਕੇ ਤਿਆਰ ਕੀਤੀ ਜਾਂਦੀ ਐ, ਵੀ ਓ ਵੱਡੀ ਹੋ ਸਕੇ। ਓ ਆਪਣੀ ਸਿਹਤ ਲਈ ਦੇਖੋ ਜੀ, ਕਿੰਨਾ ਹਾਨੀਕਾਰ ਆਈ।
ਹਾਂਜੀ।
ਹਾਂਜੀ।
ਹਾਂਜੀ ਹਾਂਜੀ।
ਓ ਤੁਸੀਂ ਦੇਖਿਓ। ਓ ਛੇ ਜਾ ਛੇਤੀ ਈ ਖ਼ਰਾਬ ਹੋ ਜਾਂਦੀ ਐ।
ਅੱਛਾ ਜੀ।
ਹਾਂਜੀ ਇੰਨਾ ਟੈਮ ਨੀ ਕੱਟਦੀ ਹੈਏਗੀ।
ਠੀਕ ਐ ਜੀ।
ਹਾਂ ਜੇੜੀਆਂ ਆਪਣੀਆਂ ਸਬਜ਼ੀਆਂ ਹੁੰਦੀਆਂ ਨੇ ਓ ਦੇਖੋ ਪਾਪਾ ਮੇ ਦੋ ਦਿਨ ਲੰਗਾ ਦੀਏ ਤਾਂ ਵੀ ਨੀ ਖਰਾਬ ਹੁੰਦੀਆਂ ਹੈਗੀਆ।
ਹਾਂਜੀ-ਹਾਂਜੀ।
ਹਾਂ। ਆਹੋ ਜੀ!
ਹਾਂਜੀ-ਹਾਂਜੀ ਏ ਤਾਂ ਗੱਲ ਸਈ ਐ ਵੀ ਆਪਣੇ ਜੇੜੇ ਆਪਾਂ ਘਰੇ ਅ ਮਤਲਬ ਸਬਜ਼ੀਆਂ ਉਗਾਉਣੇ ਆ ਵੀ ਓ ਵਦੀਆ ਹੁੰਦੀਆਂ ਨੇ ਕਿਉਂਕਿ ਓਨਾਂ ਵਿੱਚ ਆਪਾਂ ਜੈਦਾ ਨਈ ਰੇਅ ਸਪਰੇਅ ਵੀ ਪਾਉਂਦੇ। ਤੇ ਆਪਦੀ ਮਰਜ਼ੀ ਨਾਲ ਹੀ ਓਦੇ ਵਿੱਚ ਜੋ ਚੀਜ਼ ਪਾਉਣੀ ਆ ਆਪਾਂ ਨੂੰ ਪਤਾ ਹੁੰਦਾ ਐ ਵੀ ਆਪਾਂ ਇਨਾਂ ਨੂੰ ਕਿੱਦਾਂ ਤਿਆਰ ਕੀਤਾ ਗਾ ਤੇ ਹਾਂਜੀ ਤੇ ਫੇਰ ਓ ਵੀ ਆਪਣੀ ਸ੍ਹੇਤ ਲਈ ਵੀ ਠੀਕ ਹੁੰਦੀਆਂ ਨੇ ਵੈਸੇ ਵੀ ਜੈਦਾਤਰ ਹਾਂ ਜੇੜੀ ਹੁਣ ਆਪਾਂ ਮਾਰਕੀਟ ਚ ਲੈਨੇ ਆ ਬਾਜ਼ਾਰ ਚ ਲੈਨੇ ਆ ਮਤਲਬ ਓ ਤਾਂ ਆਪਾਂ ਨੂੰ ਪਤਾ ਈ ਐ। ਨਾਲੇ ਵੈਸੇ ਵੀ ਓ ਤਾਜੀਆਂ ਨੀ ਹੁੰਦੀਆਂ ਓ ਕਿਨ ਬੋਤ ਟੈਮ ਤੋਂ ਪੈਲਾਂ ਸਟੋਰ ਵਿੱਚ ਮਤਲਬ ਸਟੋਰ ਕੀਤੀਆਂ ਜਾਂਦੀਆਂ ਨੇ ਤੇ ਹਾਂ ਤੇ ਤਾਂ ਕਰਕੇ ਬਾਕੀ ਓ ਕੈਮੀਕਲ ਲਾ ਕੇ ਵੀ ਮਤਲਬ ਉਗਾਈਆਂ ਹੁੰਦੀਆਂ ਨੇ ਤੇ ਜੋ ਕਿ ਆਪਣੀ ਸ੍ਹੇਤ ਲਈ ਬੋਤ ਈ ਹਾਨੀਕਾਰਕ ਨੇ
ਹਾਂਜੀ ਦੀ।
ਹਾਂਜੀ ਤੇ ਬਾਕੀ ਸਾਡੇ ਵੀ ਖੁਦ ਦੇ ਹੈਗੀ ਐ ਜੀ ਘਰੇ ਹੀ ਹਰੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ।
ਹਾਂਜੀ ਤੇ ਅਸੀਂ ਓਹੀ ਬਨਾਉਂਨੇ ਆ ਜੈਦਾਤਰ
ਹਾਂਜੀ।
ਜੀ ਤੇ ਹੋਰ ਜੀ ਹੋਰ ਦੱਸੋ ਕੁਛ?
ਆਪਾ ਤਾਂ ਆਏ ਈ ਕੈਂਦੇ ਆ ਨਾ ਈ ਸਬ ਨੂੰ ਹਰ ਇੱਕ ਨੂੰ ਘਰੇ ਸਬਜ਼ੀਆਂ ਲਾਣੀਆਂ ਚਾਈਦੀਆਂ ਨੇ ਹਰੀਆਂ ਹਾਂਜੀ ਕੋਂਕਿ ਬਾਜ਼ਾਰ ਵਿੱਚ ਨਾਲ ਓ ਬੁਜਾਰਾ ਈ ਚੀਜ਼ ਕਦੇ ਵੀ ਓ ਵਦੀਆ ਨੀ ਹੁੰਦੀ ਹੈਗੀ ਜੀ। ਓ ਆਪਣੇ ਸਿਹਤ ਲਈ ਹਾਨੀਕਾਰ ਹੈ ਬਿਮਾਰੀਆਂ ਲੱਗਦੀਆਂ ਨੇ
ਹਾਂਜੀ। ਹਾਂਜੀ ਬਾਕੀ ਜੇੜੇ ਹੁਣ ਹੁਣ ਵੀ ਮਤਲਬ ਜੇੜੀ ਫਰੂਟਸ ਐ ਓ ਵੀ ਆਪਾਂ ਨੂੰ ਘਰੇ ਈ ਉੱਗਾਉਣੇ ਚਾਈਦੇ ਨੇ ਬਾਜ਼ਾਰ ਚ ਜਦੋਂ ਆਪਾਂ ਲੈਨੇ ਆ ਓ ਵੀ ਇੱਕ ਤਰ੍ਹਾਂ ਦੇ ਵੀ ਮਤਲਬ ਓਨਾਂ ਨੇ ਕੈਮੀਕਲ ਪਾ ਕੇ ਹੀ ਓਨਾਂ ਨੂੰ ਵੀ ਅ ਮਤਲਬ ਏਦਾਂਹੀ ਉਗਾਇਆ ਹੁੰਦਾ ਵਾ ਤੇ ਓ ਵੀ ਆਪਨੀ ਸ੍ਹੇਤ ਲਈ ਹਾਨੀਕਾਰਕ ਆ ਕਿਉਂਕਿ ਓ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਮਤਲਬ ਖਰੀਦ ਕੇ ਲੈ ਕੇ ਆਉਣੇ ਆ ਤੇ ਆਪਾਂ ਓਨਾਂ ਨੂੰ ਫਰਿੱਜ ਚ ਜਾਂ ਬਾਰ ਰੱ ਖ ਦਿਨੇ ਆ ਤਾਂ ਓ ਜਲਦੀ ਖ਼ਰਾਬ ਹੋ ਜਾਂਦੇ ਨੇ ਜਦ ਕਿ ਆਪਣੇ ਜਦੋਂ ਆਪਾਂ ਘਰੇ ਏਨਾਂ ਨੂੰ ਆਪਾਂ ਉਗਾਉਣੇ ਆ ਤਾਂ ਏ ਵਦੀਆ ਰੈਂਦੇ ਨੇ ਛੇਤੀ ਖ਼ਰਾਬ ਵੀ ਨੀ ਹੁੰਦੀ ਤੇ ਜਦੋਂ ਵੀ ਮਰਜੀ ਆਪਾਂ ਆਪਨੇ ਮਤਲਬ ਲੱਗੇ ਹੋਏ ਬੂਟਿਆਂ ਤੋਂ ਤੋੜ ਕੇ ਫਾਲਾ ਐ ਆਪਨੇ ਬੱਚਿਆਂ ਨੂੰ ਖਵਾ ਸਕਦੇ ਆ ਆਪ ਖਾ ਸਕਦੇ ਆ ਤੇ ਨਾਲੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ, ਜਿਹੜੀ ਬਿਮਾਰੀ ਆ ਉਹ ਵੀ ਨੀ ਲੱਗਦੀ
ਹਾਂਜੀ ਏ ਤਾਂ ਹੈ। ਉਹ ਤਾਂ ਹੈ, ਤੁਸੀ ਨੇ ਕਿਹੜੀ- ਕਿਹੜੀ ਸਬਜ਼ੀ ਲਾਈ ਹੋਈ ਐ।
ਹਾਂਜੀ ਅਸੀਂ ਲਾਈਆਂ ਹੋਈਆਂ ਨੇ ਮਤਲਬ ਕਿ ਇੱਕ ਕੱਦੂ ਆ। ਤੇ ਚੌਲੇ ਤੇ ਭਿੰਡੀਆਂ ਤੇ ਫਲੀਆਂ। ਇਹ ਸਾਰੀਆਂ ਲਾਈਆਂ ਹੋਈਆਂ ਜੀ, ਤੇ ਬਾ ਬਾਕੀ ਪਹਿਲਾਂ ਪਿਆਜ ਵੀ ਲੱਗੇ ਹੋਏ ਸੀ ਉਹ ਤਾਂ ਦੇਖੋਂ ਹੁਣ ਤੁਹਾਨੂੰ ਪਤਾ ਪੱਟ ਹੀ ਲਏ, ਉਹ ਨਾ ਮਤਲਬ ਕਿ ਉਹ ਬਣ ਚੁੱਕੇ ਸੀਗੇ।
ਹਾਂਜੀ।
ਹਾਂਜੀ। ਤੇ ਐਤਕੀ ਅਸੀਂ ਕੋਈ ਵੀ ਜਿਹੜਾ ਮਤਲਬ ਕਿ ਜਿਹੜੇ ਪਿਆਜ ਆ ਉਹ ਬਾਹਰੋਂ ਨਹੀਂ ਲਏ। ਅਸੀਂ ਸਾਡੇ ਘਰੋਂ ਖੁਦ ਹੀ ਲਾਏ ਹੋਏ ਸੀ ਜਿਹੜੇ ਬਸ ਓ ਉਹਨਾਂ ਨਾਲ ਹੀ ਬਹੁਤ ਸਾਰੇ, ਮਤਲਬ ਵੀ ਉਹ ਬਾਹਵਾ ਹੋਗੇ ਸੀਗੇ ਹਾ, ਤੇ ਉਹਨਾ ਨਾਲ ਹੀ ਹਜੇ ਤੱਕ ਹਾਂਜੀ, ਬਾਕੀ ਦੇਖਲੋ ਵੀ ਆਪ ਓ ਕੱਦੂ ਦੀ ਸਬਜ਼ੀ ਤਾਂ ਸਭ ਤੋਂ ਬੈਸਟ ਐ।
ਹਾਂਜੀ।
ਤੇ ਨਾਲੇ ਉਹ ਖਾਣ ਵਿੱਚ ਵੀ ਠੰਢਾ ਹੁੰਦਾ ਹੈਗਾ, ਉਹਦੀ ਸਬਜ਼ੀ ਠੰਡੀ ਹੁੰਦੀ ਆ।
ਹਾਂਜੀ।
ਹਾਂ ਤੇ ਸਬਜ਼ੀਆਂ ਵੀ ਤਾਜ਼ੀਆ, ਸਬਜ਼ੀਆਂ ਤੋੜਦੇ ਆ ਫਿਰ ਬਣਾਉਣੇ ਆ। ਤੇ ਵਧੀਆਂ ਐਗੇ ਤੇ ਉਹਦੇ ਨਾਲ ਵੀ ਆਪਣੀ ਜਿਹੜੀ ਸਿਹਤ ਆ ਉਹ ਵੀ ਵਧੀਆ ਰਹਿੰਦੀ ਆ।
ਹਾਂਜੀ, ਨਾਲੇ ਓ ਜਲਦੀ ਬਣ ਜਾਂਦੀਆਂ ਨੇ ਤਾਜ਼ੀਆਂ ਸਬਜ਼ੀਆਂ
ਹਾਂਜੀ, ਹਾਂਜੀ- ਹਾਂਜੀ।
ਹਾਂਜੀ।
ਅਤੇ ਤੁਸੀਂ ਕੌਣ ਓ ਤੁਸੀਂ ਕਿਹੜੀਆਂ- ਕਿਹੜੀਆਂ ਲਾਈਆਂ ਹੋਈਆਂ ਜੀ, ਤੁਸੀਂ ਲਾਈਆਂ ਹੋਈਆਂ ਨੇ ਕੋਈ
ਹਾਂਜੀ ਲਾਈਆਂ ਹੋਈਆਂ ਨੇ ਹਰੀ ਹਰੀਆਂ ਸਬਜ਼ੀਆਂ ਕੱਦੂ ਤੋਲੇ, ਪਰਿੰਡੀਆਂ ਜੀ ਤੇ ਪੇਠਾ ਜੀ ਸਾਰਾ ਕੁੱਛ ਏ ਲਾਇਆ ਹੋਇਆ ਜੀ, ਅਸੀਂ ਕਿਤੇ ਵੀ ਬਜਾਰੋਂ ਚੀਜ਼ ਨਈ ਲਈ ਜੀ।
ਅੱਛਾ।
ਹਾਂਜੀ ਵੀ ਚੱਲ ਆਪਦੇ ਆਪ ਨੂੰ ਉਹ ਹੋਈ ਜਾਂਦੇ ਆ ਜੀ ਹਾਂਜੀ। ਹੋਰ ਈ।
ਹੋਰ ਦੱਸੋ ਜੀ।
ਹੋਰ ਵਧੀਆ ਜੀ, ਸਾਰੇ ਠੀਕ ਠਾਕ ਜੀ। ਤੁਸੀਂ ਫਿਰ ਦਵਾਈ ਕਰਦੇਂ ਹੁਨੇ ਓ ਜੀ।
ਹਾਂਜੀ ਅਸੀਂ ਵੀ ਮਤਲਬ ਅ ਮਤਲਬ ਹਾਂ ਦਵਾਈ ਕਰਦੇ ਆ ਜੀ।
ਅੱਛਾ ਜੀ, ਨਈ ਘਰੇ ਤਿਆਰ ਕਰਕੇ ਕਰਦੇ ਕੇ ਬਾਹਰੋਂ ਈ
ਅਹ ਬੱਸ ਘਰੇ ਪਾ ਦਿੰਨੇ ਆ, ਜਿਵੇਂ ਵੀ ਕਿ ਆਪਣੀ ਦੇਸੀ ਦੇਸੀ ਹੁੰਦੀਆਂ ਨੇ ਦੇਸੀ ਦਵਾਈਆਂ ਮਤਲਬ ਜਿਵੇਂ ਰੂੜੀ ਦੀ ਖਾਦ ਏਦਾਂ ਜਾਂ ਕੋਈ ਹੋਰ ਦਵਾਈ ਨੀ ਕਰ ਰੇ, ਅਸੀਂ ਜ਼ਿਆਦਾਤਰ ਉਹੀ ਪਾਉਂਨੇ ਆਂ ਬਾਕੀ ਪਾਨੀ ਦਿੰਦੇ ਰਹਿੰਨੇ ਆ, ਓਨੂੰ ਸਮੇਂ ਸਿਰ
ਹੁ।
ਤੇ ਬਾਕੀ ਜੇ ਦੂਜੀ ਦੀ ਜੇ ਜੈਦਾ ਜ਼ਰੂਰਤ ਪੈਂਦੀ ਏ ਤਾਂ ਯੂਜ ਕਾਰਦੇ ਆ ਨਹੀਂ ਕਾਰਦੇ ਨੀ ਹੈਗੇ
ਹਾਂਜੀ।
ਹਾਂਜੀ।
ਇਹ ਗੱਲ ਤਾਂ ਹੈਗੀ ਹੈਗੀ ਕਿਉਂਕਿ ਉਹ ਵੀ ਕਿੰਨੀ ਹਨਾ ਦੂਜੀ ਦਵਾਈ ਖਾਦਣ ਚ ਕਿੰਨੀ ਮੁਸ਼ਕ ਆਉਂਦੀ ਆ ਉਹ ਆਪਣੇ ਸਰੀਰ ਨੂੰ ਵੀ ਨੁਕਸਾਨ ਕਰਦੀ ਆ।
ਹਾਂਜੀ।
ਹਾਂਜੀ ਆਪਾ ਤਾਂਹੀ ਕਹਿੰਨੇ ਵੀ ਸਭ ਨੂੰ ਕੋਈ ਵੀ ਹੈ ਬਮਾਰੀ ਤੋਂ ਬਚੋ ਹਰ ਇੱਕ ਵੀ ਹੋ ਨਾ ਕਰੋ
ਹਾਂਜੀ।
ਵਧੀਆ ਸਭ ਨੂੰ ਸਲਾਹ ਦਿੱਤੀ ਜਾਵੇ।
ਹਾਂਜੀ।
ਠੀਕ ਆ ਜੀ ਸਾ਼ਸ਼ੀ ਕਾਲ ਜੀ
ਠੀਕ ਹੈ ਜੀ ਸ਼ਸ਼੍ਰੀ ਕਾਲ ਜੀ